ਹੈਲੋ!
ਹੈਲੋ।
ਹਾਂਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਕੀ ਹਾਲ ਏ ਤੁਹਾਡਾ ਠੀਕ ਹੋ?
ਹਾਂਜੀ ਹਾਂਜੀ ਵਧੀਆ। ਤੁਸੀਂ ਦੱਸੋ?
ਹਾਂਜੀ ਮੈਂ ਵੀ ਠੀਕ ਹਾਂ। ਹੋਰ ਕੀ ਕਰਦੇ ਪਏ ਹੋ?
ਬਸ ਜੀ ਬੈਠੇ ਦੇ ਆ ਜੀ, ਡਿਊਟੀ ਤੋਂ ਆਇਆ ਬਸ ਘਰ ਹੀ ਬੈਠੇ ਹੁਣ‌।
ਅੱਛਾ -ਅੱਛਾ। ਹੋਰ ਕੀ ਕਰਦੇ ਪਏ? ਬਸ ਖਾ ਲਈ ਰੋਟੀ ਸ਼ੋਟੀ ਖਾ ਲਈ ਤੁਸੀਂ?
ਹਾਂਜੀ -ਹਾਂਜੀ ਰੋਟੀ ਖਾ ਲਈ ਬਸ ਹੁਣ ਥੋੜਾ ਗਰਮੀ ਬਹੁਤ ਸਾਡੇ ਇੱਧਰ ਬਹੁਤ ਗਰਮੀ ਪੈ ਰਹੀ ਹੈ। ਤੇੇ
ਗਰਮੀ ਪੈ ਰਹੀ ਹੈ।
ਹਾਂ ਗਰਮੀ ਬਹੁਤ ਹੈ ਤੇ। ਥੋੜਾ ਏਸੀ ਲਗਾਇਆ, ਮੈਂ ਕਿਹਾ ਚਲੋ ਬੈਠੋ ਪਸੀਨਾ ਸੁਖਾ ਲਈਏ।
ਹਮ -ਹਮ।
ਉੱਥੇ ਬੈਠੇ ਹੋ, ਦੱਸੋ ਤੁਸੀਂ ਤੁਹਾਨੂੰ ਕੰਮ ਹੈ ਕੋਈ?
ਮੈਂ ਬਸ ਐਜੀ ਮੈਂ ਕਿਹਾ ਚਲੋ ਥੋੜਾ ਹਾਲ ਚਾਲ ਹੀ ਪੁੱਛਾਂ।
ਹਾਂਜੀ -ਹਾਂਜੀ ਥੈਕੂ ਯੂ ਜੀ ਤੁਹਾਡਾ।
ਹਾਂ ਹੋਰ ਕੀ। ਮੈਂ ਕੇਆ ਹੋਰ ਕੀ‌? ਮੈਨੂੰ ਅਪਨੇ ਬੱਚੇਆਂ ਦੇ ਟਰਾਂਸਪੋਰਟ ਦਾ ਵੀ ਦੇਖਣਾ ਸੀ। ਮੈਨੂੰ ਐਕਚੁਲੀ ਓਨਾਂ ਦਾ ਨਾ ਸਕੂਲ ਚ ਐਡਮਿਸ਼ਨ ਕਰਵਾਣੀ ਏ ਕੌਨਵੈਂਟ ਚ।
ਅੱਛਾ।
ਹਾਂਜੀ। ਤੇ ਮੈਂ ਕੇਆ ਚਲੋ ਤੁਆਡੇ ਕੋਲ ਥੋੜੀ ਸਲਾ ਲਿੱਤੀ ਜਾਏ ਕਿ ਸਕੂਲ ਕੌਨਵੈਂਟ ਸਈ ਰਏਗਾ ਜਾਂ ਦੂਸਰਾ ਵਾਲਾ ਜੋਦੇ ਨਾਲ ਹੈਗਾ ਵੇ, ਓ ਵਧੀਆ ਰਏਗਾ ਜੋ ਇੰਟਰਨੈਸ਼ਨਲ ਸਕੂਲ ਹੈਗਾ। ਤੁਸੀਂ ਦੱਸੋ ਕਿਦੇ ਚ ਪਾਨਾ ਚਾਈਦੈ, ਤੁਸੀਂ ਤੇ ਹੁਣ ਇਸ ਲਾਈਨ ਚੋਂ ਤਾਨੂੰ ਜਾਦਾ ਪਤੈ ਹੰਜੀ-ਹੰਜੀ, ਬੇਟੀ ਐ ਮੇਰੀ।
ਅੱਛਾ-ਅੱਛਾ, ਬੇਟੀ ਐ ਤੇ ਫੇਰ ਕਨਵੈਂਟ ਸਕੂਲ ਤੁਸੀ ਟਰਾਈ ਕਰੋ। ਉਤੇ ਅੱਛੇ ਸਕੂਲ ਲੜਕੀਆਂ ਆਸਤੇ ਬੜਾ ਵਦੀਆ ਸਕੂਲ ਐਜੀ।
ਐਕਚੁਲੀ ਨਾ ਮੈਨੂੰ ਦੂਰ ਬੋਤ ਪੈ ਰੇਆ ਓ ਘਰ ਤੋਂ ਨਾ। ਮੈਨੂੰ ਕੋ ਵੀ ਥੋੜ੍ਹੀ ਜੇਈ ਪਰੇਸ਼ਾਨੀ ਪੈ ਰੀ ਕਿ ਮੈਂ ਇੰਨੀ ਦੂਰ ਕਿਸ ਤਰ੍ਹਾਂ ਮੈਂ ਖੁਦ ਮੈਨੇਜ ਕਰਾਂਗੀ ਕਿ ਤੁਆਨੂੰ ਪਤਾ ਮੈਂ ਮੈਂ ਵੀ ਖੁਦ ਵਰਕਿੰਗ ਹੈਗੀ ਆ ਤੇ ਮੈਂ ਯਾਰ ਪਿਕ ਐਂਡ ਡਰੋਪ ਨੀਂ ਕਰ ਸਕਦੀ।
ਅੱਛਾ-ਅੱਛਾ, ਕੋਈ ਦਿੱਕਤ ਨੀ ਐਜੀ ਅਸੀਂ ਬੈਠੇ ਨਾ ਪਿੱਕ ਐਂਡ ਡ੍ਰੌਪ ਕਰਨ ਆਸਤੇ। ਅਸੀ ਅਸੀ ਅ ਕਰ ਦਾਂਗੇ ਪਿੱਕ ਐਂਡ ਡਰੋਪ। ਕਿੰਨੀ ਕੋ ਸਕੂਲ ਤੋਂ ਕਿਨੀ ਕਿੰਨੇ ਕਿਲੋਮੀਟਰ ਦੂਰ ਤੱਕ ਹੈਗਾ।
ਹੈਈਏ ਪੰਦਰਾਂ ਕਿਲੋਮੀਟਰ।
ਅੱਛਾ, ਚਲੋ ਕੋਈ ਦੀ ਕੱਤ ਨੀ ਪੰਦਰਾਂ ਨੀ ਮੈਂ ਕਕੇਆ ਸਕੂਲ ਤੇ ਥੋੜਾ ਥੋੜਾ ਕੱਟ ਈ ਹੋਣਾ। ਪੰਦਰਾਂ ਨੀਂ ਥੋੜਾ ਘੱਟ ਈਆਂ, ਕੋਈ ਦਿੱਕਤ ਨੀ ਓ ਮੈਂ ਕਰ ਦਾਂਗਾ ਤੋਆਡਾ। ਫਿਕਰ ਨੀਂ ਕਰੋ ਤੁਸੀ ਖਾਲੀ ਐਡਮਿਸ਼ਨ ਦੀ ਗੱਲ ਕਰਾਓ ਸਕੂਲ ਚ, ਅਗਰ ਹੋ ਜਾਈਏ ਤੁਸੀਂ ਮੈਨੂੰ ਕਾਲ ਕਰਦੇ ਨਾ ਬਾਕੀ ਟਰਾਂਸਪੋਰਟ ਮੈਂ ਦੇਖਦਾ ਕੋਈ ਫਿਕਰ ਨੀਂ ਤੁਸੀਂ ਰੈਂਣ ਦੋ ਮੈਂ
ਆਂ ਤੇ ਟਰਾਂਸਪੋਰਟ ਦਾ ਕੀਏ ਅਹ ਅਲੱਗ ਇੰਡੀਵਿਜੂਅਲੀ ਪਿੱਕ ਕਰੇਗਾ ਜਾਂ ਕੋਈ ਬੱਸ ਏ ਜਾਂ ਮਤਲਬ ਮੋਡ ਆਫ ਟਰਾਂਸਪੋਰਟ ਕੀ ਹੈਗਾ, ਬੱਸ ਹੈਗੀ, ਕੋਈ ਆਟੋ ਲੱਗਿਆ, ਕੋਈ
ਨਈਂ ਸਾਡੇ ਕੋਲ ਨਾ ਨਈਂ-ਨਈਂ ਸਾਡੇ ਕੋਲ ਇਕੋਜ਼ ਹੁੰਦੀ ਐ ਜੀ ਵੈਨ ਵਗੈਰਾ ਇਕੋਜ਼।
ਅੱਛਾ-ਅੱਛਾ ਲਾਈਕ ਪਰਸਨਲ ਗੱਡੀਐ ਜਿੱਦਾਂ ਬੱਚਾ ਅਸੀਂ ਫਾਈਵ ਸੀਟਰ ਸੈਵਨ ਸ ਸੀਟਰਸ ਵਾਲੀਆਂ।
ਹਾਂ ਸੇਵਨ ਸੀਟਰ, ਬਜਟ ਸੇਫਟੀ ਸੇਫਟੀ ਬੱਚੀ ਬੜੀ ਅੱਛੀ ਐ ਉਸ ਗੱਡੀ ਚ ਬੱਚਾ ਸੇਫਲੀ ਆਏਗਾ ਸੇਫਲੀ ਜਾਏਗਾ ਤੁਸੀਂ ਬੇਫਿਕਰ ਹੋਏ ਹੋਕੇ ਬਸ ਤੁਸੀ ਜੇ ਸਕੂਲ ਐਡਮਿਸ਼ਨ ਕਰਵਾਓ। ਜੇ ਤੁਸੀਂ ਕਰਵਾ ਲੋਗੇ ਤਾਂ ਫੇਰ ਅੱਗੇ ਮੈਂ ਅੱਗੇ ਮੇਰੀ ਟੈਂਸ਼ਨ ਐ। ਪਿੱਕ ਐਂਡ ਡ੍ਰੌਪ ਦੀ ਤੁਸੀਂ ਫਿਕਰ ਨੀਂ ਕਰੋ।
ਅੱਛਾ-ਅੱਛਾ। ਕੋਈ ਨੀ ਮੈਨੂੰ ਮੈਨੂੰ ਤੁਆਡੇ ਤੇ ਵਿਸ਼ਵਾਸ ਸੀ ਤਾਂਈਂ ਮੈਂ ਤੁਆਨੂੰ ਫੋਨ ਕੀਤਾ ਮੈਂ ਕੇਆ ਚਲੋ ਤੁਸੀ ਸਈ ਤਰੀਕੇ ਨਾਲ ਮੈਨੂੰ ਗਾਈਡ ਵੀ ਕਰੋਗੇ। ਮੇਰੇ ਬੱਚਾ ਵੀ ਤੁਆਡੇ ਨਾਲ ਸੇਫ ਵੀ ਰਏਗਾ। ਮੈਨੂੰ ਬਸ ਓ ਓ ਸੀਗਾ, ਕਿਉਂਕਿ ਮੈਨੂੰ ਪਤੈ ਮੇਰੀ ਸਿਸਟਰ ਦੀ ਬੇਟੀ ਕੀ ਤੁਆਡੇ ਨਾਲ ਈ ਜਾ ਰਿਐ, ਓਨੀ ਈ ਸਗੋਂ ਸੁਜੈਸਟ ਕੀਤਾ ਮੈਨੂੰ। ਕੈਂਦੀ ਤੂੰ ਅਗਰ ਅਪਨੀ ਬੇਟੀ ਨੂੰ ਚਾਂਦੀ ਏਨਾ ਕਿ ਤੂੰ ਬਿਲਕੁਲ ਟੈਨਸ਼ਨ ਫ੍ਰੀ ਰਵੇਂ ਫੇਰ ਤੂੰ ਏਨਾਂ ਨਾਲ ਈ ਪੇਜ। ਤਾਈਂ ਤੂੰ ਬੇਫਿਕਰੀ ਰਏਗੀ ਵਰਨਾ ਤ ਟੈਨਸ਼ਨ ਈਏ ਤੁਆਨੂੰ ਪਤੈ ਜਮਾਨਾ ਅੱਜ-ਕੱਲ ਦਾ। ਕੀ ਹਰ ਬੱਚੇਆਂ ਨੂੰ ਸੇਫਲੀ ਭੇਜਨਾ ਲਿਆਨਾ ਕਿੰਨਾ ਔਖਾ ਲੱਗਦਾ। ਔਰ ਇਸ ਤੋਂ ਵੀ ਜਾਦਾ ਟੈਨਸ਼ਨ ਹੁੰਦੀ ਐ।
ਬਿਲਕੁਲ-ਬਿਲਕੁਲ-ਬਿਲਕੁਲ ਏ ਸਾਡੇ ਅਸੀ ਬੜੀ ਵੱਡੀ ਜ਼ਿੰਮੇਵਾਰੀ ਐ ਜੀ ਏ।
ਹੋਰ ਕੀ, ਉਪਰੋਂ ਦੀ ਕੁੜੀਆਂ ਦਾ ਮਾਮਲਾ ਤੇ ਬਿਲਕੁਲ-ਬਿਲਕੁਲ। ਤਾਈਓਂ, ਤੁਆਡੇ ਤੇ ਵਿਸ਼ਵਾਸ ਕਰ ਰਏ ਆਂ ਕੀ ਚਲੋ ਤੁਸੀਂ ਮੈਂ ਅੱਛੇ ਤਰੀਕੇ ਨਾਲ ਲੈ ਵੀ ਆਓਗੇ ਸੇਫ ਸਬ ਤੋਂ ਵੱਡੀ ਗੱਲ ਐ ਮੇਰਾ ਬੱਚਾ ਸੇਫ ਰਏਗਾ ਤੁਆਡੇ ਨਾਲ। ਓ ਏ, ਤੇ ਪੈਸੇ ਤਾਂ ਦੱਸੋ ਕੀ ਏ ਫੇਰ ਤੁਸੀਂ ਕੀ ਚਾਰਜਿਸ ਕਰ ਲੈਂਦੇ ਓ।
ਪੈਸੇ ਜੇ ਤੁਸੀਂ ਦੇਖੋ ਨਾ ਹੁਨ ਇਸਲੇ ਤੇ ਚੱਲ ਰਿਆ ਰੇਟ ਤਿੰਨ ਹਜ਼ਾਰ ਰੁਪਏਆ।
ਅੱਛਾ-ਅੱਛਾ।
ਹਾਂ, ਓ ਚ ਸਾਡੀ ਹੋਗੀ ਗਿਆਰਾਂ ਮੀਨੇ ਦੀ ਪੇਮੈਂਟ ਹੋਗੀ ਸਾਡੀ।
ਅੱਛਾ, ਤੇ ਫਿਰ ਤੁਸੀਂ ਗਿਆਰਾਂ ਰੁਪਏ ਮੀਨੇ ਦੀ ਪੇਮੈਂਟ ਲਓਗੇ।
ਹਾਂ, ਮਤਲਬ ਤਾਂ ਅਸੀਂ ਜੂਨ ਚ ਨੀ ਲਾਂਗੇ ਅਸੀ।
ਅੱਛਾ।
ਹਾਂ, ਜੂਨ ਚ ਨੀ ਨਾ ਗਏ ਬਾਕੀ ਫੁੱਲ ਮੰਥ ਲਾਂਗੇ ਇਲੈਵੰਥ ਮੰਥ ਲਾਗੇ ਬੱਚਾ ਤੁਆਡਾ ਭਾਏ ਇੱਕ ਦਿਨ ਆਏ ਭਾਏ ਦੋ ਦਿਨ ਆਏ ਭਾਏ ਦਸ ਦਿਨ ਆਏ ਭਾਏ ਪੂਰਾ ਮਹੀਨਾ ਆਏ ਪੈਮੇਂਟ ਅਸੀਂ ਪੂਰੀ ਲਾਂਗੇ ਓਨਾਂ ਤੋਂ।
ਅੱਛਾ-ਅੱਛਾ ਫੇਰ ਮਤਲਬ ਓ ਤਾਂ ਚਲੋ ਠੀਕ ਐ ਤੁਸੀਂ ਸਾਡੇ ਬਾਰੇ ਸੋਚੇਆ ਕੀ ਠੀਕ ਐ ਕਿਓਂ ਵਿਚ ਓ ਦੋ ਟੈਮ ਤੇ ਛੁੱਟੀਆਂ ਵੀ ਰੈਂਦੀਆਂ ਨੇ ਵਿੱਚ ਵਿੰਟਰ ਵਕੇਸ਼ਨਜ ਪੈਂਦੀਆਂ ਨੇ ਪੂਜਾ ਹੋਲੀਡੇ ਵੀ ਪੈਂਦੀਆਂ, ਸਮਰ ਵੀ ਪੈਂਦੇ ਐ।
ਹਾਂ ਸਬ ਕੁਛ ਹੋਏਗਾ ਤਾਂ ਸੋਚੀਏ ਬਸ ਸਿਰਫ ਜੂਨ ਦੀ ਪੇਮੈਂਟ ਨਈਂ ਲਆਂਗੇ ਬਸ। ਬਾਕੀ ਟੋਟਲੀ ਲਆਂਗੇ, ਹਰ ਮੰਥ ਦੀ ਲਆਂਗੇ। ਜੂਨ ਦੀ ਵੀ ਲਾਂਗੇ ਜੂਨ ਦੀ ਲਾਂਗੇ ਜੁਲਾਈ ਦੀ ਵੀ ਲਾਂਗੇ ਅਗਸਤ ਦੀ ਵੀ ਲਾਂਗੇ ਦਸੰਬਰ ਦੀ ਵੀ ਲਾਂਗੇ।
ਠੀਕ ਐ ਓਦੀ ਮੈਨੂੰ ਕੋਈ ਦਿੱਕਤ ਨੀ ਬਈ ਦੇਖੋ ਤੁਸੀਂ ਵੀ ਤੇ ਮੈਨੇਜ ਕਰਨਾ ਈ ਸਰਕਲ ਸਬ ਦਾ ਆਪਨਾ-ਆਪਨਾ ਚੱਲ ਰਿਆ ਹੁੰਦਾ, ਓ ਤਾਂ ਕੋਈ ਦਿੱਕਤ ਨੀ।